ਹਾਂਜੀ, ਸਸ ਸ਼੍ਰੀ ਕਾਲ ਜੀ, ਹੋਰ ਕੀ ਹਾਲ-ਚਾਲ ਨੇ? ਹਾਂਜੀ-ਹਾਂਜੀ ਵਧੀਆ ਤੁਸੀਂ ਸਣਾਔ, ਹਾਂਜੀ ਵਧੀਆ ਸਭ ਵਧੀਆ।
ਹੋਰ, ਕੀ ਕਰਦੇ ਸੀ।
ਬਸ ਕਰ ਚ ਫੈਮਿਲੀ ਫੰਕਸ਼ਨ ਸੀ, ਔਦੀ ਤਿਆਰੀਆਂ
ਕੀ ਫੰਕਸ਼ਨ ਸੀ।
ਸਿਸਟਰ ਦੀ ਮੈਰਿਜ, ਬੈਣ ਕੀ ਸ਼ਾਦੀ ਥੀ।
ਅੱਛਾ-ਅੱਛਾ-ਅੱਛਾ, ਹੋ ਗੀ ਵਧੀਆ।
ਨਈ ਚੱਲ ਰੀਆਂ ਨੇ, ਤੁਆਨੂੰ ਪਤਾ ਤੇ ਹੈ, ਕਿੰਨਾ ਕੰਮ ਹੁੰਦਾ ਹਰ ਚੀਜ਼ ਕਰਨੀ ਪੈਂਦੀ ਮੁੰਡਿਆਂ ਨੂੰ।
ਅੱਛਾ-ਅੱਛਾ, ਏਈ ਹੁੰਦਾ ਐ, ਕੁੜੀਆਂ ਦੇ ਵਿਆਹਾਂ ਚ। ਤਾਂ ਪਰਾਵਾਂ ਦਾ, ਤੇ ਸਿਰ, ਤੇ ਹੁੰਦਾ ਸਾਰਾ ਕੰਮ।
ਸਬਜ਼ੀ ਵੇਖਣੀ ਐ, ਹਲਵਾਈਆਂ ਨੂੰ, ਕਰਦਿਆਂ ਨੂੰ। ਐਧਰ-ਉੱਧਰ ਦੇ ਕੰਮ।
ਅੱਛਾ, ਹੋਰ ਕਦੋਂ ਆ, ਫੇਰ ਵਿਆਹ ਕਦੋਂ ਐ।
ਬ ਹੈ। ਪੰਜ ਕ ਛੇ ਦਿਨਾਂ 'ਚ, ਹੁਨੇ ਤੇ ਸ਼ੋਪਿੰਗ ਵੀ ਨੀ ਕੀਤੀ, ਏੱਨਾ ਕੰਮ ਹੈਗਾ, ਤੁਆਨੂੰ ਪਤਾ ਈ ਐ।
ਅੱਛਾ-ਅੱਛਾ।
ਹਲੇ, ਤੇ ਕਿਸੇ ਨੂੰ ਵੀ ਸ਼ੋਪਿੰਗ ਨੀ ਕਰਾਈ।
ਅੱਛਾ, ਤੇ
ਥੋੜ੍ਹੀ-ਥੋੜ੍ਹੀ-ਥੋੜ੍ਹੀ। ਬਹੁਤ ਹੋਈ ਹੈਤੇ ਸੋਣੇ ਤਾਂ ਰਹਿ ਗ ਨੇ। ਤੁਸੀਂ ਦੱਸੋ ਭਾਈ। ਵਧੀਆ ਜੀ ਸ਼ੋਪਿੰਗ ਕਰਨੀ ਹੈ। ਤੁਹਾਡੇ ਉੱਧਰ ਹੀ ਹੋ ਜਵੇ।
ਅੱਛਾ। ਮੈਂ ਕਹਿੰਦੀ ਹਾਂ ਕਿ ਇੱਥੇ ਅ ਵਧੀਆ ਪਟਿਆਲੇ ਬੜੇ ਵਧੀਆ ਵਧੀਆ ਸ਼ੋਪ। ਪਿੰਨ ਲਈ। ਨਾ ਹੈਗੇ ਨੇ ਇੱਥੇ ਸੂਟਸ ਵਗੈਰਾ ਬੜੇ ਵਧੀਆ ਮਿਲ ਜਾਂਦੇ ਨੇ। ਫਿਰ ਜੇ ਮਤਲਬ ਪੈਂਟ ਕੋਟ। ਟ ਵਗੈਰਾ ਸਟਿਚਿੰਗ ਕਰਵਾਉਣੇ ਆ ਤਾਂ ਉਹ ਵੀ ਬੜੇ ਵਧੀਆ ਸਟਿੱਚ ਹੁੰਦੇ ਨੇ। ਜਦੋਂ ਸਾਡੇ ਮੇਰੀ ਸਿਸਟਰ ਦੀ ਮੈਰਿਜ ਸੀਗੀ ਅਸੀਂ ਉਦੋਂ ਪਟਿਆਲੇ ਤੋਂ ਬਣਵਾਏ ਸੀ ਕੱਪੜੇ। ਪੜ੍ਹੀ।
ਜੀ ਜੀ ਜੀ ਮੈਂ ਤੇ। ਮੈਂ ਤਾਂ ਇਕੱਠੇ ਕ ਵੀ ਦਸੇ ਠਾਹ ਲੈਂਦੇ ਨੇ ਘਰਦਿਆਂ ਸਾਰਿਆਂ ਨੂੰ। ਸਾਰਿਆਂ ਨੇ ਲੈਣੇ ਨੇ ਅਤੇ ਇਕੱਠੇ ਦਸ ਇਕ ਠਾ ਲਾਂਗਾ। ਐਨ ਮੇਰੀ ਸ਼ੋਪਿੰਗ ਹਲੇ ਰਹਿ ਗਈ ਹੈ।
ਅੱਛਾ ਹਾਂ ਫਿਰ ਦਿਨ ਥੋੜੇ ਰਹਿ ਗਏ ਨੇ ਹਨਾ।
ਜੀ ਜੀ ਜੀ ਹੁਣ ਹਲਵਾਈਆਂ ਨੂੰ ਸਮਾਨ ਦੇ ਕੇ ਸਮਾਨ ਦੇ ਕੇ ਆਇਆ। ਫੇਰ ਹੋਰ ਬਥੇਰਾ ਕੰਮ ਲ ਮੈਂ ਕਿਹਾ ਜਰਾ ਡਿਊਟੀ ਕਰ ਲਈਏ ਥੋੜ੍ਹੀ ਜੀ
ਅੱਛਾ।
ਡਿਊਟੀ ਵੀ ਜ਼ਰੂਰੀ ਹੈ। ਕੰਮ ਵੀ ਜ਼ਰੂਰੀ ਹੈ। ਹਰ ਇੱਕ ਚੀਜ਼ ਜ਼ਰੂਰੀ ਹੈ। ਟੈਮ ਦੇ ਹਿਸਾਬ ਨਾਲ ਹਰ ਇੱਕ ਚੀਜ਼ ਹੋਣੀ ਜ਼ਰੂਰੀ ਹੈਗੀ ਨਾ।
ਹਮ ਉਹੀ ਹੈ ਨਾ ਜਿੱਦਾਂ ਜਿੱਦਾਂ ਟਾਈਮ ਫਾਸਟ ਹੋ ਰਿਹਾ ਬੰਦੇ ਨੂੰ ਵੀ ਫਾਸਟ ਹੋਣਾ ਪੈ ਰਿਹਾ।
ਜੀ ਜੀ ਜੀ ਬਿਲਕੁਲ ਜੀ। ਕੰਮ 'ਤੇ ਕੰਮ ਵੀ ਕਰਾਣਾ ਹੈ। ਰਿਸ਼ਤੇਦਾਰਾਂ ਨੇ ਵੀ ਆਣਾ ਹੈ। ਉਹਨਾਂ ਨੂੰ ਵੀ ਵੇਖਣਾ ਹੈ।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
ਅਤੇ ਜੇ ਕੰਮ ਹੋ ਜੇ ਤਾਂ ਰਿਸ਼ਤੇਦਾਰ ਦੇ ਤਾਹਨੇ ਵੀ ਸੁਣ ਲੈਣੇ।
ਹਮ ਸਹੀ ਗੱਲ ਹ।
ਕਮੀਆਂ ਵੀ ਤੇ ਕੱਢਣੀਆਂ ਨੇ।
ਹਮ ਅੱਧੇ ਤਾਂ ਰੁੱਸੇ ਹੀ ਬੈਠੇ ਹੁੰਦੇ ਨੇ।
ਜਾਂ ਇਹ ਸਭ। ਤ ਸਭ ਤੋਂ ਚੰਗੀ ਗੱਲ ਕੀਤੀ ਹੈ। ਤੁਸੀਂ ਐਹ।
ਹੇ।
ਸਭ ਤੋਂ ਮੇਨ ਕੰਮ ਤੇ ਰੁਸਣਾ ਹੀ ਹੁੰਦਾ ਹੈ।
ਹਾ ਮੈਂ ਕਹਿੰਦੀ ਹਾਂ ਜਿੰਨੇ। ਕਿ ਜਿੰਨੇ ਅੰਗਰੇਜ਼ਾਂ ਦੇ ਵਿਆਾਂਵਾ ਚ ਬੈਠੇ ਹੁੰਦੇ ਨੇ। ਓਨੇ ਤਾਂ ਆਪਣੇ ਰੁੱਸੇ ਵੀ ਬੈਠੇ ਹੁੰਦੇ ਨੇ ਸਾਈਡ ਤੇ ਤੇ ਰਿਸ਼ਤੇ। ਰਿਸ਼ਤੇਦਾਰ।
ਪਹਿਲਾਂ ਉਹਨਾਂ ਨੂੰ ਮਨਾਓ ਅਤੇ ਬਾਅਦ 'ਚ ਕਮੀਆਂ ਵੀ ਤੇ ਕੱਢਣੀਆਂ ਨੇ
ਹਮ।
ਐਵੇ ਥੋੜੀ ਵਿਆਹ ਸਹੀ ਚਲਾ ਜਾਊਗਾ। ਨੱਚਣਾ ਵੀ ਏ। ਖਾਣਾ ਵੀ ਏ ਤੇ ਸੁਨਾਣਾ ਵੀ ਐ।
ਹਮ, ਉਨਾਂ ਟਾਈਮ ਤਾਂ ਆਪਣੇ ਵਿਆਹ ਈ ਨੀ। ਪੂਰੇ ਹੁੰਦੇ ਜਿੰਨਾ ਚਿਰ ਰਿਸ਼ਤੇਦਾਰ ਰੁਸ ਕੇ ਨੀ ਰੁਸ ਕੇ ਮਨਾਦੇ ਨੀ। ਹਾਹਾਹਾਹਾ
ਜੀ, ਜੀ, ਜੀ। ਰੁਸਨਾ ਵੀ ਤੇ ਇੱਕ ਕਲਾ ਹੈਗੀ ਐ।
ਹਮ।
ਇਹੋ ਜਿਹਾ ਕਿਹੜਾ ਵਿਆਹ ਖਾਲੀ ਜਾਂਦਾ ਐ, ਜਿਹਦੇ ਵਿੱਚ ਰਿਸ਼ਤੇਦਾਰ ਨਾ ਰੁੱਸੇ ਹੋਣ। ਕਿਸੇ ਨੂੰ ਕਿਵੇਂ ਨਹੀਂ ਬੁਲਾਇਆ, ਕਿਸੇ ਨੂੰ ਕਿਵੇਂ ਨਹੀਂ ਬੁਲਾਇਆ। ਛੋਟੀ- ਛੋਟੀ ਗੱਲਾਂ ਪਿੱਛੇ।
ਉਹ ਕਹਿ ਦਿੰਦਾ ਕੋਈ ਸਾਨੂੰ ਚਾਹ ਨੀ ਪੁੱਛੀ, ਸਾਨੂੰ ਰੋਟੀ ਨੀ ਪੁੱਛੀ ਆਇਆ ਨੂੰ।
ਹਾਂਜੀ ਜੀ, ਅਸੀਂ ਤਾਂ ਮਨਾ ਲੈਣਾ ਅਤੇ ਸਾਡੇ ਜਿਹੜਾ ਮੂਡ ਖ਼ਰਾਬ ਹੋਇਆ ਉਹਦਾ ਕੀ।
ਸਹੀ ਗੱਲ ਐ। ਇਸ ਤੋਂ ਚੰਗਾ, ਇਸ ਤੋਂ, ਤੋਂ ਬਾਅਦ ਦਿਲ ਕਰਦਾ ਹੁੰਦਾ ਕਿ ਜਾਓ ਜਿੱਥੇ ਮਰਜ਼ੀ ਜਾਓ ਸਾਥੋ ਨਹੀਂ ਮਣਾਈ ਦਾ
ਜੀ, ਜਿੰਨੇ ਜੋੋ ਕਰਨਾ। ਕਰਦੇ ਰੋ ਸਾਨੂੰ ਕੀ ਲੈਣਾ। ਵਿਆਹ ਤੇ ਨਿਪਟਣ ਦਿਉ, ਵਿਆਹ ਤੋਂ ਬਾਅਦ ਜੋ ਮਰਜ਼ੀ ਕਰੋ ਤੁਸੀਂ, ਸਾਨੂੰ ਕੀ ਲੈਣਾ ਐ।
ਸਹੀ ਐ, ਸਹੀ ਐ।
ਇੰਨਾ, ਉਤੋਂ ਬੰਦਾ ਕੰਮ ਕਰਕੇ ਥੱਕਿਆ ਐ। ਉਤੋਂ ਦੀ ਇਹੋ ਜਿਹੀ ਗੱਲਾਂ ਸੁਣਨ ਨੂੰ ਮਿਲ ਜਾਣ। ਅਤੇ ਕਿੰਨਾ ਚੰਗਾ ਹੋਏ, ਬੰਦੇ ਦਾ ਮੂਡ ਕਿਉਂ ਨਾ ਖ਼ਰਾਬ ਹੋਏ, ਚਾਹੇ ਬੰਦਾ ਚੰਗਾ ਭਲਾ ਇਨੀ ਉਮੀਦਾਂ ਨਾਲ ਬੈਠਿਆ ਕਿ ਐ ਹੋਊਗਾ।
ਹਮ।
ਤੇ ਉਸ ਤੋਂ ਪਹਿਲਾਂ ਈ ਇੰਨੀ ਖੁਸ਼ਖਬਰੀ ਮਿਲ ਜਾਂਦੀ ਐ।
ਹਾਂਜੀ, ਇਹੀ ਤਾਂ ਹੈ। ਬਸ ਵਿਆਹਾਂ ਚ ਵੀ ਰੌਣਕਾਂ ਇਸੇ ਚੀਜ਼ ਨਾਲ ਈ ਲੱਗਦੀਆਂ ਨੇ, ਹੀਹੀਹੀਹੂ
ਐ ਨਾ ਹੋਣ ਤੇ ਰੋਣਕੀ ਨਾ ਹੋਏ।
ਹਾਂ, ਸਹੀ ਗੱਲ ਐ।
ਸਭ ਤੋਂ, ਸਭ ਤੋਂ ਜ਼ਿਆਦਾ ਤਾਂ ਭੂਆ ਔਰ ਈ ਰੁਸਦੀਆਂ ਨੇ
ਅੱਛਾ ਤੇ ਅੱਛਾ ਤੁਸੀਂ ਕੀ ਬਣਾਇਆ ਤੁਸੀਂ ਕੀ ਪਾਣਾ ਐ ਵਿਆਹ ਦੇ ਵਿੱਚ ਸਿਸਟਰ ਦੇ
ਪਾਵਾਂਗੇ, ਗਰਮੀ ਦੇ ਹਿਸਾਬ ਨਾਲ ਤੇ ਪੰਜਾਬੀਆਂ 'ਚ ਤਾਂ ਕੋਟ -ਪੈਂਟ ਵਗੈਰਾ ਈ ਚੱਲਦਾ। ਉਅ ਤੇ ਪਾਣਾ ਈ ਪਊਗਾ ਚਾਹੇ ਗਰਮੀ ਹੋਵੇ, ਚਾਹੇ ਸਰਦੀ ਹੋਵੇ।
ਸਹੀ ਐ।
ਜੇ ਪਰਾਈ ਇਹੋ ਜਿਹੇ ਬਣ ਕੇ ਜਾਏਗਾ ਤੇ ਬਾਕੀਆਂ ਦਾ ਕੀ ਹੋਊਗਾ।
ਹਮ, ਸਹੀ ਗੱਲ ਫਿਰ ਹੋਲ ਵਗੈਰਾ ਬੁੱਕ ਕਰਵਾਇਆ, ਏਸੀ ਹੋਲ।
ਪੈਲੇਸ, ਪੈਲੇ ਹਾਂਜੀ, ਏ ਸੀ ਹੋਲ।
ਅੱਛਾ, ਅੱਛਾ ਜ਼ਿਆਦਾ ਗਰਮੀ ਚ ਵਿਆਹ ਰੱਖਿਆ ਨਾ।
ਜੀ, ਜੀ, ਕੀ ਕਰੀਏ। ਕੀ ਕਰੀਏ ਜਦੋਂ ਡੇਟ ਈ ਇਹੋ ਜਿਹੀ ਨਿਕਲੀਏ।
ਅੱਛਾ, ਅੱਛਾ।
ਖੁਸ਼ੀ -ਖੁਸ਼ੀ ਤਾਂ ਕਰਨਾ ਈ ਪਓਗਾ ਚਾਹੇ ਗਰਮੀਆ ਹੋਣ।
ਹਮ। ਚੱਲੋ, ਫੇਰ ਕਿੱਥੋਂ ਬਣਵਾਣੇ ਨੇ ਕੱਪੜੇ ਵਗੈਰਾ?
ਹਜੇ ਕੋਈ ਵਿਚਾਰ ਜੇਆ ਨਈ ਬਣਥ ਰੇਆ। ਕਰਦੇ ਰਓ, ਕਰਦੇ ਆਂ ਕੁੱਛ। ਪੁੱਛਦੇ ਆ ਕੀ ਸਲਾਹ ਬਣਦੀ ਓਨਾਂ ਦੀ, ਜਿੱਦੋਂ ਕੈਣਗੇ ਓਧਰੋਂ ਲੈ ਦਾਂਗੇ ਹੋਰ ਕੀ ਕਰ ਸਕਦੇ ਆ, ਲਿਆਣੇ ਤਾਂ ਹੈ ਈ ਆ, ਜਾਣਾ ਤਾਂ ਹੈ ਈ ਆ।
ਹੁ
ਹਮ
ਤਿਕ ਏਹ ਹਾਂ ਏਨੀ ਗਰਮੀ ਦੇ ਵਿੱਚ ਨਾ ਤਾਂ ਕਿਤੇ ਜਾਣ ਨੂੰ ਦਿਲ ਕਰਦਾ ਏ ਬਾਰ
ਜੀ- ਜੀ- ਜੀ- ਜੀ ਬਿਲਕੁਲ ਵੀ ਨਈ ਬੰਦਾ ਸ਼ਾਮੀ ਨਿਕਲੇ ਸ਼ਾਮੀ ਛੱਤੀ ਸੌ ਕੰਮ ਹੁੰਦੇ ਨੇ
ਹਮ।
ਘਰਦੇ ਵੀ ਤ ਘਰ- ਘਰ ਵੀ ਤਾਂ ਵੇਖਣਾ। ਜਾਂ ਤੇ ਬੰਦਾ ਵਾਰੀ -ਵਾਰੀ ਜਾਏ ਦੋ -ਦੋ ਕਰਕੇ। ਜਾ ਤਾਂ ਕਰਕੇ ਤੇ ਬਣ ਵੀ ਸਕਦਾ ਤੇ ਸਾਰੇ ਚਲੇ ਜਾਈਏ ਫਿਰ ਤਾਂ ਹੋ ਗੇਆ ਕੰਮ ਹੋ ਗਈ ਸ਼ਾਦੀ।
ਇੱਕ ਤਾਂ ਜਦੋਂ ਵਿਆਹ ਰੱਖੇਆ ਹੋਵੇ ਓਝ ਈ ਨਿੱਕੇ- ਨਿੱਕੇ- ਨਿੱਕੇ- ਨਿੱਕੇ ਕੰਮ ਈ ਬੜੇ ਨਿਕਲੇ ਆਓਂਦੇ ਨੇ।
ਬੋਤ, ਜੀ ਕਦੇ ਕੋਈ ਸਮਾਨ ਭੁੱਲ ਜਾਈਏ ਕਦੇ ਕੋਈ ਸਮਾਨ ਭੁੱਲ ਜਾਈਏ। ਜੇੜਾ ਮੇਨ ਕੰਮ ਜੇੜਾ ਮੇਨ ਚੀਜ਼ ਚਾਈ ਚਾਈਦੀ ਹੁੰਦੀ ਵਿਆਹਵਾਂ ਚ ਤੇ ਬੰਦਾ ਓਹੀ ਓਹ ਵੀ ਭੁੱਲ ਜਾਂਦਾ, ਕਈ ਵਾਰੀ ਵੇਖੇਆ ਮੈਂ- ਜੇੜੀ ਮੇਨ ਚੀਂਜ਼ ਹੁੰਦੀ ਨਾ, ਜੀ- ਜੀ- ਜੀ
ਜਦੋਂ ਮੇਰੀ ਸਿਸਟਰ ਦੀ ਮੈਰਿਜ ਸੀ ਓਦੇ ਨੰਦਾ ਤੱਕ ਏਦਾਂ ਦੀਆਂ ਚੀਜ਼ਾਂ ਸੀਗੀਆਂ ਜੇੜੀਆਂ ਸਾਨੂੰ ਜਾ- ਜਾ ਕੇ ਲੈ ਕੇ ਲਿਓਣੀਆਂ ਪਈਆਂ ਸੀ ਬਾਜ਼ਾਰ ਚੋਂ, ਏਦਾ ਭੁੱਲ ਗਏ ਸੀ ਅਸੀਂ। ਬੋਹਤ ਚੀਜ਼ਾਂ ਭੁੱਲ ਜਾਂਦਾ ਬੰਦਾ ਓਦੋਂ।
ਜੀ -ਜੀ ਬਿਲਕੁਲ। ਕੀ -ਕੀ ਬੰਦਾ ਯਾਦ ਰੱਖੇ, ਕੋਈ ਇੱਕ ਆਈਟਮ ਹੋਏ ਤੇ ਯਾਦ ਵੀ ਰੱਖੇ, ਏਨੀ ਸੌ ਆਈਟਮਾਂ ਫਲਾਨਾ ਟਿਮਕਾਣਾ, ਸਭ ਕੁਝ ਬੰਦਾ ਕਿੱਧਰ ਯਾਦ ਦਾ ਰੱਖ ਸਕਦਾ। ਬੰਦਾ ਹੈ ਮਸ਼ੀਨ ਤੇ ਹੈਗੀ ਨੀ। ਜੀ -ਜੀ ਸੌ ਪੰਜਾਬੀਆਂ 'ਚ ਤੇ ਸੌ ਪ੍ਰਕਾਰ ਦੇ ਰੀਤੀ ਰਿਵਾਜ਼ ਹੁੰਦੇ ਨੇ।
ਹਾਂਜੀ।
ਏ, ਓ ਫਲਾਣਾ ਡਿਮਕਾਣਾ।
ਹਮ ਕਿਸੇ ਸਿਆਣੇ ਬੰਦੇ ਨੇ ਬੋਲਤਾ ਵੀ ਏਥੇ ਆਹ ਚੀਜ਼ ਨੀ ਕਰਨੀ ਏਥੇ ਆਹ ਕਰਨੀ ਐ, ਫਿਰ ਓ ਜਾਓ ਬਾਜ਼ਾਰ ਓ ਚੀਜ਼ ਲੈ ਕੇ ਆਓ।
ਬਈਏ ਵੱਡੇ ਬਜ਼ੁਰਗਾਂ ਨੇ ਆ ਕੇਹਾ। ਓਨਾਂ ਦੀ ਪਰੰਪਰਾ ਨਾ ਮਨੀਏ ਤੇ ਫਿਰ ਕੇਂਦੇ ਨੇ ਵਿਆਵਾ ਚ ਟੋਕ ਮਾਰਤੀ ਆ।
ਹਮ--ਰੀਤੀ ਰਿਵਾਜਾਂ ਤੋਂ ਬਿਨਾਂ ਵੈਸੇ ਵਿਆਹ ਸੋਹਣੇ ਵੀ ਨਈ ਲੱਗਦੇ।
ਹਮ
ਆਪਣੇ ਤਾਂ ਪੰਜਾਬੀਆਂ ਦੇ ਵਿਆਹ ਈ ਪੂਰੇ ਵੀ ਮਤਲਬ ਐ ਆ। ਰੀਤੀ ਰੀਵਾਜਾਂ ਨਾਲ ਹੁੰਦੇ ਨੇ।
ਕਿ ਇੱਕ ਰੀਤੀ ਰੀਵਾਜ਼ ਇੱਕ ਰੁਸਨਾ -ਰਸੋਨਾ।
ਰੁਸਣਾ ਰਸੋਉਣਾ ਤਾਂ ਮੇਨ ਕੰਮ ਆ ਜਾਂਦਾ ਹੈ ਨਾ।
ਜੀ -ਜੀ ਉਹ ਵੀ ਇੱਕ ਤਰ੍ਹਾਂ ਦੀ ਰਸਮ ਹੀ ਹੈਗੀ ਏ। ਜਿਹੜੀ ਹੋਣੀ ਹੀ ਹੋਣੀ ਏ।
ਹਮ।
ਜਿਹੜੀ ਹਰ ਵਿਆਹਵਾਂ ਚ ਹੋਣੀ- ਹੋਣੀ ਏ, ਚਾਹੇ ਕੁਛ ਵੀ ਹੋ ਜਾਵੇ।
ਹਾਂਜੀ।
ਸਭ ਚੀਜ਼ ਦਾ ਸੋਲਿਊਸ਼ਨ ਹੀ ਹੈਗਾ ਉਹ। ਸਮਝ ਰਹੇ ਹੋ ਨਾ ਤੁਸੀਂ।
ਹਾਂਜੀ। ਉਹ ਮੈਨੂੰ ਕੋਲ ਆ ਗਈ ਸੀ ਫੋਨ ਚ, ਕੱਟਿਆ ਵਾ।
ਤੇ ਕੀ ਇਹ ਸਭ ਤੋਂ ਮੇਨ ਕੰਮ
ਸਭ ਤੋਂ ਜ਼ਰੂਰੀ ਕੰਮ ਹੈ ਵਿਆਹਵਾਂ ਚ ਸਭ ਤੋਂ ਜ਼ਰੂਰੀ ਕੰਮ ਏ, ਡੱਬੇ ਵੰਡਣਾ
ਸਹੀ ਗੱਲ ਏ, ਸਭ ਤੋਂ ਪਹਿਲਾਂ ਤਾਂ ਉਹੀ ਕੰਮ ਕਰਨਾ। ਪੈਂਦਾ ਏ, ਜਿੰਨਾ ਟਾਈਮ ਡੱਬੇ ਨਹੀਂ ਦਿੰਦੇ ਰਿਸ਼ਤੇਦਾਰਾਂ ਨੂੰ ਵੀ ਨੀ ਪਤਾ ਲੱਗਦਾ, ਵੀ ਵਿਆਹ ਆ ਗਿਆ ਹੈ।
ਡੱਬਾ ਤੇ ਕਾਰਡ ਨਾ ਜਾਏ, ਉਹ ਬੰਦਾ ਨਾ ਰੁੱਸਿਆ, ਐਦਾਂ ਹੋ ਨਹੀਂ ਸਕਦਾ। ਜੇ ਐਨਾ ਕਰੀਸ਼ ਰਿਸ਼ਤੇਦਾਰ ਹੋਣ, ਕਿ ਇਸੇ ਨੂੰ ਗਲਤੀ ਨਾਲ ਵੀ ਭੁਲ ਜਾਈਏ ਪੈ ਗਿਆ ਸਿਆਪਾ।
ਸਹੀ ਗੱਲ ਏ।
ਪੈ ਗਿਆ ਕਲੇਸ਼।
ਹਮ, ਔਰ ਇਹ ਵੀ ਹੁੰਦਾ ਹੈ ਕਿ ਜਿੰਨਾ ਟਾਈਮ ਰਿਸ਼ ਰਿਸ਼ਤੇਦਾਰਾਂ ਕੋਲ ਅਪ ਕਾਡ ਨਾ ਜਾਵੇ, ਡੱਬਾ ਨਾ ਜਾਵੇ, ਓਨਾ ਟਾਈਮ ਆ ਏਦਾਂ ਲੱਗਦਾ ਰਿਸ਼ਤੇਦਾਰਾਂ ਨੂੰ ਵੀ ਕਿ ਵਿਆਹ ਏ, ਪਤਾ ਨੀ ਹੈਗਾ ਕਿ ਨਹੀਂਏ।
ਉੱਤੇ- ਉਤੇ ਗ਼ਲਤੀ ਨਾਲ ਨਾ ਜਾਏ ਤਾਂ ਸੁਣਾਉਂਦੇ ਨੇ, ਚਾਹੇ ਆਪਣੇ ਹੋਣ। ਤੁਸੀਂ ਬੁਲਾਇਆ ਸੀ ਸਾਨੂੰ, ਕਿ ਜੇ ਅਸੀਂ ਆਈਏ।
ਹਾਂ
ਤੇ, ਫਿਰ ਉਸ ਦਿਨ ਜਾ ਕੇ ਉਹ ਨੂੰ ਮਨਾ ਕੇ ਆਈਏ।
ਸਹੀ ਗੱਲ।
ਮੇਰੇ ਹਿਸਾਬ ਨਾਲ ਤੇ ਨੋਟਾਂ ਦੀ ਮਾਲਾ ਪਾ ਕੇ ਆਣੀ ਚਾਹੀਦੀ ਉਹਨਾਂ ਨੂੰ।
ਹਮ।
ਚਲੋ ਠੀਕ ਹੈ ਜੀ, ਚੰਗਾ ਸਤ
ਹਾਂਜੀ- ਹਾਂਜੀ, ਸਤਿ ਸ਼੍ਰੀ ਅਕਾਲ।
ਠੀਕ ਏ।